ਨਾਲ ਬੜਦਾ ਹੈਲੋ। ' ਹੈਲੋ।
ਹੈਲੋ।
ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਕਿੱਦਾਂ ਕਿਵੇਂ ਔ?
ਠੀਕ ਆ ਮੈਂ ਤੂੰ ਦੱਸ ਠੀਕ ਹੈ ਏ।
ਮੈਂ ਵੀ ਠੀਕ ਹਾਂ ਹੋਰ ਦੱਸੋ ਕੀ ਕਰਦੇ ਪਏ ਸੀ ਤੁਸੀਂ?
ਕੁਛ ਨੀ ਬਸ ਬੈਠੀ ਸੀ।
ਅੱਛਾ ਠੀਕ ਹੈ ਕਿ ਅੱਜ ਕਿਵੇਂ ਯਾਦ ਕਰ ਲਿਆ ਤੁਸੀਂ ਮੈਨੂੰ?
ਕੀ ਸੀ ਮੈਂ ਸੋਚਿਆ ਚੱਲ ਉਸ ਕੋਲ ਫੋਨ ਕਰਾਂ।
ਅੱਛਾ ਚੰਗਾ ਹੋਰ ਦੱਸੋ? ਹਾਂ, ਸਭ ਵਧੀਆ ਨੇ, ਤੂੰ ਦੱਸ ਸਾਰੇ ਠੀਕ ਨੇ?
ਹਾਂ ਸਾਰੇ ਠੀਕ ਨੇ।
ਤਾਂ ਹੋਰ ਗੱਲਬਾਤ ਸੁਣਾ ਫੇਰ ਕੋਈ ਤੂੰ?
ਬਸ ਯਾਰ ਮੈਂ ਸੋਚਦੀ ਸੀ ਆਪਾਂ ਹੇਮਕੁਂਟ ਸਾਹਿਬ ਘੁੰਮਣ ਚਲੀਏ ਦੋਨੋ।
ਹਾਂ ਯਾਰ ਮੇਰਾ ਤਾਂ ਆਪ ਤੇ ਇੱਥੇ ਤੇ ਇੰਨੀ ਗਰਮੀ ਹੈ। ਉੱਥੇ ਤਾਂ ਠੰਡਾ ਹੈ। ਬੜਾ ਜੀ ਲੱ ਹੋਉਗਾ ਤੇ ਤੇਰਾ ਨਾਂ ਲੈਣ ਕਰਕੇ ਤਾਂ ਘਰਦਿਆਂ ਨੇ ਵੀ। ਮਨਾ ਨਹੀਂ ਕਰਨਾ ਬਟ ਫੇਰ ਵੀ ਸਾਡੀ ਜਿੰਮੇਵਾਰੀ ਬਣਦੀ ਹੈ ਤੇ ਮੈਂ ਇੱਕ ਵਾਰੀ ਘਰਦਿਆਂ ਨੂੰ ਜ਼ਰੂਰ ਪੁੱਛ ਲਾਂਗੀ।
ਸਾਹਿਬ ਜਾਣ ਜਾਣਾ ਤਾਂ ਅੱਛਾ ਹੈ।
ਹਾਂ ਪਰ ਯਾਰ ਇਹ ਵੀ ਤਾਂ ਗੱਲ ਹੈ ਨਾ ਆਪਾਂ ਨੂੰ ਘਾਰਦਿਆਂ ਨੂੰ ਤਾਂ ਜ਼ਰੂਰ। ਪੁੱਛਣਾ ਚਾਹੀਦਾ ਇੱਕ ਵਾਰੀ ਤਾਂ।
ਕੋਈ ਨਾ ਤੂੰ ਪੁੱਛ ਲੀ।
ਹਾਂ ਤੇ ਪਹਿਲਾਂ ਮੈਨੂੰ ਦੱਸ ਵੀ ਤੂੰ ਕਿਵੇਂ ਦਾ ਬੈਗ ਲੈ ਕੇ ਜਾਏਂਗੀ? ਮੈਨੂੰ ਥੋੜ੍ਹੀ ਤਿਆਰੀਆਂ ਤੇ ਦੱਸ? ਫੇਰ ਉਹ ਜੇ ਵੈਸੇ ਤਾਂ ਦੇ ਘਰਦਿਆਂ ਨੇ ਮਨਾ ਨੀ ਕਰਨਾ ਤੇ ਪੁੱਛ ਲਾਂਗੀ ਮੈਂ ਪਰ ਫੇਰ ਵੀ ਤੂੰ ਮੈਨੂੰ ਦੱਸ। ਵੀ ਕੀ ਕੀ ਲੈ ਕੇ ਜਾਣਾ ਹੈ ਕੀ ਕੀ ਨਹੀਂ ਲੈ ਕੇ ਜਾਣਾ।
ਤੂੰ ਇੱਕ ਬੈਗ ਲੈ। ਲੀ ਉਸ ਚ ਆਪਣੇ ਕੱਪੜੇ ਪਾ ਲਈ ਜਿਵੇਂ ਸ ਰਸ। ਤੇ ਚ ਜਾਣ ਲਈ ਕੁਛ ਜਿਵੇਂ ਸਨੈਕਸ ਕੁਝ ਕੁਛ ਖਾਣ ਲਈ ਤੂੰ। ਤੂੰ ਲੈਣਾ ਏ ਫਲ ਲੈਣੇ ਨੇ ਉਹ ਲੇਲੀ।
ਹਾਂ ਫਲ ਹੀ ਲੈ ਲਾਂਗੇ ਫਲ ਵਧੀਆ ਰਹੁਂਗੇ ਖ਼ਰਾਬ ਨੀ ਹੁੰਦੇ ਫਲ। ਹੁਣ ਜੇ ਆਪਾਂ ਕੁਛ ਐਵੇਂ ਬਾਹਰ ਦਾਅ ਖਾਵਾਂਗੇ, ਉੱਥੇ ਬਮਾਰ ਹੋ ਜਾਂਗੇ ਇਹ ਤੋਂ ਵਧੀਆ ਆਪਣਾ ਘਰ ਦਾ ਲੈ ਕੇ ਜਾਵਾਂਗੇ ਵਧੀਆ ਤੇ ਇਹ ਦੱਸ ਮੈਨੂੰ ਕਿ ਤੂੰ ਰੇਲ ਗੱਡੀ ਚ ਜਾਣਾ ਪਸੰਦ ਕਰੇਗੀ ਕਿ ਬੱਸ ਚ ਜਾਣਾ ਪਸੰਦ ਕਰੇਗੀ।
ਆਪਾਂ ਬੱਸ ਚ ਚਲਾਂਗੇ, ਰੇਲ ਗੱਡੀ ਚ ਤਾਂ ਭੀੜ ਵਾਲ ਵਾਲੀ ਹੁੰਦੀ ਏ।
ਪਰ ਯਾਰ ਸਾਨੂੰ ਨਾ ਬੱਸ ਚ ਬਹੁਤ ਟੈਮ ਲੱਗ ਜਾਣਾ ਹੈ ਪਹੁੰਚਣ ਚ ਆਪਾਂ ਜੇ ਰੇਲ ਗੱਡੀ ਚ ਜਾਵਾਂਗੇ ਸਾਨੂੰ ਟੈਮ ਘੱਟ ਲੱਗਣਾ ਐ।
ਹਾਂ, ਚਲ ਤੂੰ ਦੱਸ ਤੂੰ ਰੇਲ ਗੱਡੀ ਚ ਜਾਊਗੀ ਕਿ ਬੱਸ ਚ ਚਲਾਂ ਤੂੰ ਦੱਸ ਜੇ
ਮੈਂ ਕਹਿੰਦੀ ਆ, ਰੇਲ ਗੱਡੀ ਚ ਚਲਾਂਗੇ ਮੈਂ ਤੇਰੀ ਟਿਕਟਾਂ ਕਰਾ ਦਾਂਗੀ। ਤੇਰੀ ਵੀ ਟਿਕਟ ਮੈਂ ਕਰਾ ਦਾਂਗੀ। ਚਾਚੇ ਕੋਲੋਂ ਤੇ ਮੇਰਾ ਚਾਚਾ ਕਰ ਦੂਗਾ। ਤੇ ਫੇਰ ਆਪਾਂ ਦੋਵੇਂ ਚਲਾਂਗੇ। ਤੇ ਮੈਨੂੰ ਦੱਸ ਕਿ ਵੀ ਕਿ ਅ ਆਪਾਂ ਨਾ ਸਾਰੇ ਸੂਟ ਲੈ ਕੇ ਜਾਵਾਂਗੇ, ਬਸ ਕਿਉਂਕਿ ਗੁਰੂ ਘਰੇ ਨਾ ਸੂਟ ਸੋਣੇ ਲਾੱਗਦੇ ਨੇ। ਤੇ ਆਪਾਂ ਨਾ ਸੂਟ ਲੈ ਕੇ ਜਾਵਾਂਗੇ ਤੇ ਨਾ ਸੇਮ ਸੇਮ ਰੰਗ ਦੇ ਸੂਟ ਲੈ ਕੇ ਜਾਵਾਂਗੇ, ਜਿਵੇਂ ਪਹਿਲੇ ਦਿਨ ਵਸਤੇ ਆਪਾਂ ਗੁਲਾਬੀ ਰੰਗ ਰੰਗ ਦਾ ਲੈ ਲਾਂਗੇ, ਦੂਜੇ ਦਿਨ ਵਾਸਤੇ ਪੀਲੇ ਰੰਗ ਦਾ ਲੈ ਲਾਂਗੇ, ਐਵੇਂ ਇੱਕ ਚਿੱਟੇ ਰੰਗ ਦਾ ਲੈ ਲਾਂਗੇ, ਹੈਗੇ ਆ ਨਾ ਤੇਰੇ ਕੋਲ ਆ ਰੰਗਾਂ ਦੇ ਸੂਟ
ਗੇ ਨੇ ਨਾਲੇ ਆਪਾਂ ਹੇਮ ਕੁੰਟ ਸਾਹਿਬ ਵੀ ਜਾਵਾਂਗੇ ਤੇ ਪੰਜਾਂ ਗੁਰਦੁਆਰਿਆਂ ਦੀ ਯਾਤਰਾ ਕਰਕੇ ਆਵਾਂਗੇ ਆਪਾਂ। ਦੋਵੇਂ।
ਹਾਂ-ਹਾਂ, ਪਹਿਲਾਂ ਇੱਕ ਤੇ ਤਾਂ ਚਲੇ ਜਾਵਾਂ। ਕਿਉਂਕਿ ਤੈਨੂੰ ਪਤਾ ਐ। ਕਿੰਨੀ ਥਕਾਵਟ ਹੋ ਜਾਂਦੀ ਏ ਤੇ ਆਪਣੇ ਦਸ-ਪੰਦਰਾਂ ਦਿਨ ਲੱਗ ਜਾਣੇੇ ਆਰਾਮ ਨਾਲ ਉੱਥੇ। ਤੇ ਸਾਨੂੰ ਇਹੀ ਏ ਕਿ ਵੀ ਆਪਾਂ ਨਾ ਵਧੀਆ ਤਰੀਕੇ ਨਾਲ ਜਾਵਾਂਗੇ। ਤੇ ਫੇਰ ਉੱਥੋਂ ਵਧੀਆ ਵਧ ਵਧੀਆ ਜਹਾ ਸਮਾਨ ਲੈ ਕੇ ਆਵਾਂਗੇ, ਉੱਥੋਂ ਦਾ ਮੌਸਮ ਵੀ ਬਹੁਤ ਵਧੀਆ ਹੈ। ਉੱਥੇ ਫੋਟੋਆਂ ਵੀ ਬਹੁਤ ਸੋਹਣੀਆਂ ਆਦੀਆਂ ਨੇ ਤੇ ਆਪਾਂ ਨਾ ਮਤਲਬ ਸਾਰਾ ਐਨ ਵਧੀਆ ਵੇਖ ਕੇ ਆਵਾਂਗੇ। ਤੇ
ਹਾਂ ਆਪਾਂ ਫੋਟੋ ਖਿੱਚ ਕੇ ਲਿਆਵਾਂਗੇ ਤਾਂ ਤਾਂ ਕਿ ਸਾਨੂੰ ਸਾਡੀ ਯਾਦ ਬਣੀ ਰਹੇ।
ਹਾਂ ਤੇ ਨਾ ਇਹ ਵੀ ਹੁੰਦਾ ਹੈ ਨਾ ਕਿ ਬੰਦਾ ਚੰਗਾ ਲੱਗੇ ਜਾਂਦਾ ਹੋਇਆ। ਤੇ ਬਸ ਤਾਂ ਕਰਕੇ
ਤੂੰ ਬਸ ਕੱਪੜੇ ਲੈ ਲਈ ਆਪਣੇ, ਨਾਲੇ ਫਲ ਲੈ ਲਈ ਹੋਰ ਤੂੰ ਵੇਖ ਲਈ ਆਪਣਾ
ਹਾਂ ਤੂੰ ਤਾਂ ਨਾ ਚੱਜ ਨਾਲ ਦੱਸਦੀ ਵੀ ਨੀ ਹੈਗੀ ਵੀ ਕੋਈ ਗੱਲਾਂ ਚੱਜ ਨਾਲ ਦੱਸਦੇ, ਤੂੰ ਤਾਂ ਬ ਸ ਐਵੇਂ ਕਰਦੀ ਰਹਿੰਦੀ ਹੈ ਫਰੂਟ ਲੈ ਲਈ, ਐ ਲੈ ਲਈ ਥੋੜਾ ਝੱਜ ਨਾਲ, ਜੋਸ਼ ਨਾਲ ਤੇ ਦੱਸਿਆ ਫਰ ਗੱਲਾਂ ਤੈਨੂੰ ਕੋਈ ਖੁਸ਼ੀ ਨਹੀਂ ਹੁੰਦੀ ਜਾਣ ਦੀ, ਉਹਵੇਂ ਤੂੰ ਅਸਲਾਹ ਬਣਾ ਰਹੀ ਆ ਵੀ, ਹਾਂ ਐਵੇਂ ਕਰਾਂਗੇ, ਐਵੇਂ ਤੇਰੇ ਗੱਲ ਚ ਤਾਂ ਜੋਸ਼ ਹੀ ਨਹੀਂ ਹੈਗਾ, ਬਿਲਕੁਲ ਵੀ
ਯਾਰ ਨਹੀਂ, ਫਿਰ ਇੱਥੇ ਰੌਲਾ ਬੜਾ ਪੈਂਦਾ ਏ ਨਾ ਤਾਂ ਕਰਕੇ ਮੈਂ ਆਰਾਮ ਨਾਲ ਬੋਲਦੀ ਪਈ ਸੀ।
ਰੋਲੇ ਨੂੰ ਕੀ ਤੂੰ ਬੋਲ ਚੰਗੀ ਤਰ੍ਹਾਂ, ਜੇ ਤੂੰ ਫੋਨ ਕੀਤਾ ਤੂੰ ਚੰਗੀ ਸਲਾਹ ਕਰਨਾ
ਚੱਲ ਅੱਛਾ, ਤੂੰ ਹੋਰ ਗੱਲਾਂ ਕਰ ਮੈਂ ਜ਼ੋਰ ਨਾਲ ਬੋਲਾਂਗੀ ਹੁਣ
ਹਾਂ ਮੈਂ ਤਾਂ ਕਰ ਹੀ ਰਹੀ ਹਾਂ। ਮੈਂ ਤਾਂ ਤੈਨੂੰ ਪੁੱਛ ਰਹੀ ਹਾਂ ਵੀ ਕੀ-ਕੀ ਕਰਨਾ ਆਪਾਂ ਉੱਥੇ ਕੰਗ ਤੇਲ ਲੈ ਕੇ ਜਾਵਾਂਗੇ, ਸਾਰਾ ਸਮਾਨ ਲੈ ਕੇ ਜਾਣਾ ਹੁੰਦਾ, ਐ ਥੋੜੀ ਕਿ ਵੀ ਤੂੰ ਕੁੱਛ ਵੀ ਨੀ ਲੈ ਕੇ ਜਾਏਗੀ ਤੂੰ ਆਪਣੀ ਆਪਣੇ ਬਾਰੇ ਦੱਸ ਵੀ ਕਿਵੇਂ ਜਾਣਾ, ਕਿੰਨੇ ਦਿਨਾਂ ਚ ਆਣਾ। ਤੂੰ ਤਾਂ ਕੁਛ ਵੀ ਨੀ ਦੱਸ ਰਹੀ, ਤੂੰ ਤਾਂ ਵੈਸੇ ਐਵੇਂ ਕਹਿ ਤਾ ਵੀ ਹੇਮਕੂਟ ਸਾਹਿਬ ਜਾਣਾ ਤੇ ਫੇਰ ਯਾਰ ਸਲਾਹ ਤੇ ਕਰ ਆਪਾਂ ਇੱਥੋਂ ਹੀ ਪਤਾ ਕਿੰਨਾ ਮਨ ਖੁਸ਼ ਹੋਏਗਾ ਜਦੋਂ ਆਪਾਂ ਦੋਵੇਂ ਗੱਲਾਂ ਕਰਾਂਗੇ ਤੇ ਆਪਣੀ ਸਾਰੀ ਸਲਾਹ ਕਰਾਂਗੇ ਹੁਣੇ ਤੋਂ ਆਪਾਂ ਜੀ ਸਲਾਹ ਕਰਾਂਗੇ ਤਾਂ ਹੀ ਤੇ ਵਧੀਆ ਰੂਗਾ ਹੁਣ ਜਲਦਬਾਜ਼ੀਆਂ 'ਚ ਕੁਛ ਨੀ ਹੁੰਦਾ ਫਿਰ
ਹਾਂ ਵੀ ਤੇਰੀ ਗੱਲ ਸਹੀ ਏ।
ਬਸ
ਚ ਤੂੰ ਹਾਂ, ਤੂੰ ਤੇਰੀ ਗੱਲ ਸਹੀ ਹੈ, ਪਰ ਮੈਂ ਫੇਰ ਚਲ ਕ ਕੱਪੜੇ ਲੈ ਕੱਪੜੇ ਲੈ ਲਈ ਆਪਾਂ ਦੋਵੇਂ ਸੇਮ ਕਲਰ ਦੇ ਕੱਪੜੇ ਲੈਣੇ ਆ, ਨਾਲੇ ਗੁੱਤ ਕਰਕੇ ਜਾਵਾਂਗੇ।
ਹਾਂ -ਹਾਂ, ਬਿਲਕੁਲ। ਆਪ ਉੱਥੇ ਗੁਰੂ ਘਰ, ਹਾਂ -ਹਾਂ। ਤਾਂਹੀ ਕਰਕੇ ਜਾਵਾਂਗੇ। ਕੋਈ ਨੀ, ਤੂੰ ਕੇਸ਼ੀ ਇਸ਼ਨਾਨ ਕਰਲੀ। ਮੈਂ ਵੀ ਕੇਸ਼ੀ ਇਸ਼ਨਾਨ ਕਰਕੇ ਜਾਵਾਂਗੀ। ਇੱਥੋਂ ਹੀ ਆਪਣਾ ਵਧੀਆ ਤਰੀਕੇ ਨਾਲ ਉੱਥੇ ਰਹਿ ਕੇ ਆਵਾਂਗੇ।
ਤੇ ਦੇਗ ਕਰਾ ਲਾਂਗੇ ਘਰਦਿਆਂ ਵਾਸਤੇ ਤੇ ਘਰਦਿਆਂ ਵਾਸਤੇ ਸਮਾਨ ਲੈ ਲਾਂਗੇ ਜੋ ਵੀ ਸਾਨੂੰ ਸਮਾਨ ਦੀ ਲੋੜ ਹੋਈ। ਉਹ ਲੈ ਲਾਂਗੇ ਆਪਾਂ, ਠੀਕ ਹੈ ਨਾ ਹਾਂ। ਜਿਹੜਾ ਵੀ ਇੱਕ -ਇੱਕ ਸੇਗਾ। ਜੋ ਵੀ ਘਰਦਿਆਂ ਵਾਸਤੇ ਲੈਕੇ ਆਉਣਾ। ਇੱਕ -ਇੱਕ ਸਮਾਨ ਘਰਦ ਵਾਸਤੇ ਕੇ ਲੈ ਆਵਾਂਗੇ ਆਪਾਂ। ਜੋ ਵੀ ਘਰ ਦਿਆ ਨੂੰ ਜ਼ਰੂਰਤ ਹੋਈ ਉਹ ਸਾਰਿਆਂ ਨੂੰ ਪੁੱਛ ਕੇ ਚਲੇ ਜਾਵਾਂਗੇ ਨਾ। ਕਿਸੇ ਨੂੰ ਕਿ ਚਾਹੀਦਾ ਹੈ? ਕੜਾ ਲਿਆਵਾਂਗੇ, ਕਿਸੇ ਵਾਸਤੇ ਕੁੱਛ ਲਿਆਵਾਂਗੇ, ਐਵੇਂ ਵੀ ਸਾਡੀ ਯਾਤਰਾ ਦਾ ਸਭ ਨੂੰ ਯਾਦ ਰਵੇ ਵੀ ਆਪਾਂ ਉੱਥੇ ਗਏ ਸੀ। ਤੇ ਕਿਹੜੇ- ਕਿਹੜੇ ਬੰਦੇ ਵਾਸਤੇ ਕਿ -ਕਿ ਲੈ ਕੇ ਆਏ। ਤੂੰ ਵੀ ਬੀਜੀ ਹੋਰਾਂ ਨੂੰ, ਮਾਸੀ ਹੋਰਾਂ ਨੂੰ, ਸਾਰਿਆਂ ਨੂੰ ਪੁੱਛ ਕੇ ਆਈ ਵੀ ਉਹਨਾਂ ਨੂੰ, ਕਿ -ਕਿ ਸਮਾਨ ਚਾਹੀਦਾ ਹੈ? ਤੇ ਆਪਾਂ ਸਾਰਾ ਇੱਥੇ ਲਿਖ ਕੇ ਲੈ ਜਾਗੇ। ਆਪਣਾ ਪੈਸੇ ਦਾ ਹਿਸਾਬ ਲਾ ਕੇ ਲੈ ਜਾਗੇ ਨਾ ਵੀ ਇੰਨੇ ਪੈਸੇ ਲੈ ਕੇ ਜਾਣੇ ਆ। ਸਾਰਾ ਵੇਖਣਾ ਤਾਂ ਪੈਣਾ ਉਹੀ
ਹਾਂ, ਕੋਈ ਨਾ ਮੈਂ ਪੁੱਛ ਲਾਂਗੀ ਨਾਲੇ ਜਿਵੇਂ ਆਪਾਂ ਦਸ -ਪੰਦਰਾਂ ਦਿਨ ਵਾਸਤੇ ਚਲਾਂਗੇ।
ਹਾਂ- ਹਾਂ, ਕੋਈ ਗੱਲ ਨੀ। ਚਲਾਂਗੇ ਆਪਾਂ ਗੁਰੂ ਘਰੇ ਤਾਂ ਉੱਥੇ ਤੇਰਾ ਆਉਣ ਨੂੰ ਵੀ ਮਨ ਨੀ ਕਰਨਾ ਮੈਨੂੰ ਪਤਾ ਬਹੁਤ ਦਿਲ ਲਗਦਾ ਉੱਥੇ।
ਹਾਂ, ਤੇਰੀ ਗੱਲ ਸਹੀ ਹੈ। ਨਾਲੇ ਗੁਰੂ ਘਰ ਜਾ ਕੇ ਤਾਂ ਹਰ ਕਿਸੇ ਦਾ ਮਨ ਲੱਗਦਾ ਹੈ।
ਹੂ -ਹੂ -ਹੂ! ਸਹੀ ਗੱਲ ਬਿਲਕੁਲ ਸਹੀ ਕਹਿ ਰਹੀ ਹੈ।
ਹੋਰ ਦੱਸ, ਠੀਕ ਨੇ ਘਰੇ ਸਾਰੇ?
ਨੇ। ਮੈਂ ਤਾਂ ਸੋਚਿਆ ਸੀ। ਮੈਂ ਕਿਹਾ ਚਲੋ ਤੈਨੂੰ ਪੁੱਛ ਲਵਾਂ। ਤੇ ਫੇਰ ਆਪਾਂ ਮੈਂ ਕਿਹਾ ਗੱਲ ਕਰ ਲਾਂਗੇ ਇਹਦੇ ਬਾਰੇ ਤੇ ਤੂੰ। ਫੇਰ ਤੂੰ ਤੇਰਾ ਹੀ ਆਇਆ ਹੋਇਆ। ਮੈਂ ਕਿਹਾ, ਚੱਲ ਘਰਦਿਆਂ ਨੇ ਤੇਰੇ ਨਾਂ ਨਹੀਂ ਕੀਤਾ। ਮਨਾ ਹੀ ਨੀ ਕਰਨਾ ਮੈਨੂੰ ਪਤਾ ਹੈ ਵੀ ਸੋਨੂੰ ਨੇ ਨਾਲ ਜਾਣਾ ਹੈ। ਘਰਦੇ ਤਾਂ ਬਹੁਤ ਖੁਸ਼ ਹੁੰਦੇ ਨੇ। ਤੇਰਾ ਨਾਂ ਸੁਣ ਕੇ ਤੇ ਉਹਨਾ ਨੂੰ ਪਤਾ ਹੈ। ਵੀ ਉਹਦੀ ਸਹੇਲੀ ਕਿੰਨੀ ਚੰਗੀ ਹੈ। ਤੇ, ਕਿੰਨਾ ਵਧੀ-
ਮੈਨੂੰ ਪ, ਮੈਨੂੰ ਪਤਾ ਹੈ। ਚਾਚੀ ਹੋਰਾਂ ਨੇ ਤਾਂ ਮਰਨਾ ਹੀ ਨਹੀਂ ਕਰਨਾ। ਮੇਰਾ ਨਾਂ ਸੁਣ ਕੇ ਤਾਂ
ਹਾਂ -ਹਾਂ, ਬਸ ਫੇਰ ਤਾਂ ਹੀ ਤਾਂ। ਮੈਂ ਕਿਹਾ ਚੱਲ ਫੇਰ ਵੀ ਆਪਾਂ ਆਪਣੀ ਸਲਾਹ ਕਰ ਲਈਏ। ਸਾਰਾ ਵਧੀਆ ਚੰਗਾ ਜ ਕਰਕੇ। ਫੇਰ ਆਪਾਂ ਚੱਲਾਂਗੇ। ਠੀਕ ਹੈ?
ਕੇਸੀ ਸਨਾਨ ਕਰ ਲਈ। ਫੇਰ ਉਸ ਤੋਂ ਬਾਅਦ ਮੈਂ ਤੈਨੂੰ ਦੱਸ ਦਾਂਗੀ ਕਿ, ਕਿਸ ਦਿਨ ਚੱਲੀਏ।
ਹਾਂ! ਉਹ ਤਾਂ ਫੇਿਰ ਮੈਂ ਉਦਣ ਹੀ ਤਾਂ ਕਰਾਂਗੀ। ਜਿੱਦਣ ਜਾਵਾਂਗੇ। ਉਹ ਹੋਰ ਕਿ ਪਹਿਲਾਂ ਕਰ ਲਾਂਗੀ। ਤੂੰ ਵੀ ਕਿਵੇਂ, ਪਾਗਲਾਂ ਵਾਲੀ ਗੱਲਾਂ ਕਰਨ ਲੱਗ ਗਈ ਏ।
ਹਾਂ! ਚਲ ਠੀਕ ਹੈ।
ਹਮ। ਤੇ ਫੇਰ ਆਪਾਂ, ਉੱਥੇ ਹੀ ਚੱਲਾਂਗੇ। ਚੱਲ ਚੰਗਾ। ਫੇਰ ਤੂੰ ਮੈਨੂੰ ਦੱਸਦੀ। ਜਦੋਂ ਵੀ ਤੇਰਾ ਸਲਾਹ ਬਣੀ। ਮੈਂ ਵੀ ਐਥੇ। ਘਰੇ ਪੁੱਛ ਕੇ ਤੈਨੂੰ ਦੱਸ ਦਾਂਗੀ। ਜਿਵੇਂ ਵੀ ਰਿਹਾ! ਤੇ ਫੇਰ ਆਪਾਂ ਚਲਾਾਂਗੇ। ਚੰਗਾ ਸ਼ਸ਼। ਸਾਰਿਆਂ ਨੂੰ। ਕਹੀ ਵੀ, ਜਸਕੀਰਤ ਤੁਹਾਨੂੰ ਯਾਦ ਕਰਦੀ ਪਈ ਸੀ। ਠੀਕ ਹੈ। ਚੰਗਾ ਚੰਗਾ ਚੰਗਾ।